ਹੈਲੋ।
ਹਾਂਜੀ, ਸਸ ਸ਼੍ਰੀ ਅਕਾਲ ਜੀ। ਹੂੰ, ਵਧੀਆ ਤੁਸੀਂ ਸੁਣਾਓ?
ਅਸੀਂ ਵੀ ਵਧੀਆ ਹੋਰ ਕੀ ਕਰਦੇ ਪਏ ਸੀ?
ਬਸ ਫਰੀ ਸੀ ਬਾਰ ਬੈਠੇ ਦੇ ਸੀ। ਮੈਂ ਕਿਆ ਹਵਾ ਖਾ ਲੀਏ ਹਵਾ ਹੀ ਨੀ ਹੈਗੀ। ਗਰਮੀ ਬਹੁਤ ਜਿਆਦਾ ਹੋਈ ਵੀ। ਹੋਰ ਤੁਹਾਡੇ ਵੀ ਗਰਮੀਆਂ ਐ?
ਬਹੁਤ ਗਰਮੀ ਐ, ਸਾਡੇ ਇੱਧਰ ਵੀ
ਅੱਛਾ ਜੀ।
ਹਾਂਜੀ, ਹੋ ਗੀਆਂ ਛੁੱਟੀਆਂ ਖਤਮ?
ਹਾਂਜੀ, ਹੋਰ ਹੋਗੀਆਂ ਅੱਜ ਵੀ ਛੁੱਟੀ ਸੀ। ਅੱਜ ਕੋਈ ਪੇਪਰ ਸੀਗਾ ਜੀ। ਕੋਈ ਸਰਕਾਰੀ ਉਦੀ ਛੁੱਟੀ ਸੀ।
ਅੱਛਾ, ਅੱਛਾ, ਅੱਛਾ। ਕੱਲ ਫੇਰ ਐਤਵਾਰ ਏ, ਚਲੋ ਵਧੀਆ ਦੋ ਦਿਨ ਹੋਏ ਆਰਾਮ ਮਿਲ ਗਿਆ।
ਓਏ
ਹੋਰ ਸੁਣਾਓ? ਤੁਸੀ
ਹੋਰ ਸਭ ਵਧੀਆ ਰੋਟੀ ਰੂਟੀ ਖਾ ਬੈਠੇ।
ਹੋਰ ਖਾਲੀ ਹੁਣ ਰਾਤ ਦੀ ਤਿਆਰੀ ਕਰਾਂਗੇ।
ਅੱਛਾ-ਅੱਛਾ ਮੈਂ ਨਾ ਤੁਹਾਨੂੰ ਪੁੱਛਣਾ ਸੀ। ਓ ਜਿਵੇਂ ਕਾਲੇ ਛੋਲੇ ਬਣਾਂਦੇ ਨੇ ਨਾ ਤੇ ਮੈਂ ਦੋ ਤਿੰਨ ਵਾਰ ਬਣਾਏ ਨੇ, ਮੇਰੇ ਕੋਲ ਸਹੀ ਨੀ ਬੰਨੇ ਗਲਦੇ ਵੀ ਨੀ ਹੈਗੇ ਤੜਕਾ ਵੀ ਸਹੀ ਨੀ ਲੱਗਦਾ, ਤੇ ਕਿਉਂ ਬਨਾਦੇ ਨੇ ਕਾਲੇ ਛੋਲੇ
ਰਾਤੀ ਜੇ ਨਈ ਗਲਦੇ ਤੇ ਰਾਤੀ ਭਿਉਲੋ
ਅੱਛਾ-ਅੱਛਾ।
ਹਾਂਜੀ, ਰਾਤੀ ਭਿਉ ਕੇ ਫਿਰ ਸਵੇਰੇ ਆਏ ਹੁੰਦਾ ਜਿਨ ਚਾਰ-ਪੰਜ ਮਰਵਾਲੋ ਪਹਿਲੇ ਫੇਰ ਖੋਲ ਕੇ ਦੇਖ ਲੋ, ਜੇ ਗਲ ਗਏ ਠੀਕ ਐ। ਨਈ ਗਲੇ ਤੇ ਦੋ ਕੁ ਹੋਰ ਮਰਵਾਲੋ ਸੀਟੀਆਂ।
ਅੱਛਾ-ਅੱਛਾ।
ਹੂੰ। ਇਕ ਤੇ ਟਮਾਟਰ, ਪਿਆਜ ਦਾ ਤੜਕਾ ਲਗਾ ਲੋੋ ਮਸਾਲੇ ਪਾਲੋ ਜੋ-ਜੋ ਤੁਸੀਂ ਯੂਜ ਕਰਦੇ ਓ।
ਅੱਛਾ।
ਹੂੰ-ਹੂੰ ਮੀਟ ਮਸਾਲਾ ਪਾਲੋ ਮੀਟ ਮਸਾਲਾ ਜ਼ਿਆਦਾ ਵਧੀਆ ਖੁਸ਼ਬੂ
ਅੱਛਾ।
ਮੀਟ ਮਸਾਲੇ ਨਾ ਜ਼ਿਆਦਾ ਖੁਸ਼ਬੂ ਆਂਦੀ ਏ।
ਅੱਛਾ-ਅੱਛਾ। ਤੇ ਫੇਰ, ਜਿਵੇਂ ਜਦੋਂ ਮਤਲਬ ਨਾ ਕੁਛ ਲੋਕ ਜਿਵੇਂ ਭੋਰਦੇ ਵੀ ਨੇ ਥੋੜ੍ਹੇ ਜਿਹੇ ਛੋਲੇ
ਹਾਂਜੀ।
ਭੋਰਦੇ ਵੀ ਨੇ ਨਾ, ਛੋਲੇ ਅੱਧੇ ਛੋਲੇ ਭੋਰ ਕੇ ਪਾਂਦੇ ਨੇ।
ਹਾਂਜੀ-ਹਾਂਜੀ, ਓ ਬਸ ਫੇਰ ਨਾ ਸਬਜ਼ੀ ਓ ਨਾਲ ਗਾੜੀ ਹੋ ਜਾਂਦੀ ਤਰੀ ਜਰਾ ਹੂੰ, ਤਰੀ ਗਾੜੀ ਹੋਂ ਜਾਂਦੀ ਐ ਥੋੜੀ ਨਾ ਨਾ ਕੜਛੀ ਨਾਲ ਈ ਕਰ ਦਿਨੇ ਆ ਕੁੱਕਰ ਚ ਜਿਦਾਂ ਹੁੰਦੀ, ਨਾ ਕੜਛੀ ਸੈਡ ਤੇ ਲਾ ਕੇ ਏਦਾਂ ਦੱਬ ਲੋ ਵਖਰੇ ਨੀ ਕੱਢ ਕੇ ਕਰਦੇ ਏਦਾਂ ਹੀ ਸੈਡ ਵਿੱਚੇ ਹੀ ਘੋਲ ਦੱਬ ਦਿੰਨੀ ਆ ਛੋਲੇ
ਅੱਛਾ, ਅੱਛਾ, ਅੱਛਾ ਤੇ ਫੇਰ ਨਾਲ ਜਿਵੇਂ ਕੁਲਚੇ ਵਗੈਰਾ ਜਾਂ ਫੇਰ ਰੋ
ਨਈ-ਨਈ ਚਾਵਲ ਬਨਾਨੇ ਆ, ਕਾਲੇ ਛੋਲਿਆ ਨਾ ਤੇ ਚਾਵਲ ਈ ਹੁੰਦੇ ਆ ਹੂ ਹੋਰ ਹਾਂਜੀ
ਹੋਰ ਤੁਸੀਂ ਉਹ ਬਣਾਏ ਨੇ ਕਦੀ ਭਟੂਰੇ ਬਣਾਏ ਨੇ ਛੋਲਿਆਂ ਨਾਲ ਘਰ
ਨਹੀਂ ਇੰਨੇ ਬਣਾਏ ਤਾਂ ਨਹੀਂ ਹੈਗੇ ਪਰ ਇਹ ਇੱਕ ਦੋ ਵਾਰੀ ਟਰਾਈ ਕੀਤਾ ਕੀਤਾ ਸੀਗਾ ਅਸੀਂ ਕਦੀ ਜਿਆਦਾਤਰ ਫਿਰ ਬਜਾਰੋਂ ਹੀ ਲੈ ਆਨੀ
ਨਹੀਂ ਮੈਂ ਨਾ ਪੁੱਛਣਾ ਸੀ ਜਿਵੇਂ ਏ ਉਹਦਾ ਬਠੂੂਰਿਆਂ ਦਾ ਬੈਟਰ ਬਣਾਉਦੇ ਆਂ ਅਸੀਂ ਤੇ ਫਿਰ ਉਹਦੇ ਵਿੱਚ ਇਨੋ ਪਾਣੀ ਪੈਂਦੀ ਹੈ ਯਾਂ ਬੇਕਿੰਗ ਸੋਡਾ
ਤੇ ਇੱਕ ਨਾ ਉਹ ਪੈਂਦਾ ਇਚ ਪਤਾ ਇਨੋਰਾ ਹੁੰਦਾ ਹੈ ਭਠੂਰਿਆਂ ਦਾ ਪਾਊਡਰ ਹੁੰਦਾ ਵੇ ਤੇ ਕੀ ਕਹਿੰਦੇ ਉਹਨੂੰ ਹਾਂਜੀ ਤੇ ਉਹ ਪਾ ਦੋ ਨਾ ਉਹਨੇ ਚੀਜ਼ਾਂ ਦਾ ਸਹੀ ਹੋ ਜਾਂਦਾ ਹੈ ਨਮਕ ਪਾ ਦੋ ਉਹ ਪਾ ਦੋ ਹੂ,,,
ਕਿ ਮੈਂ ਆਪਣੀ ਤਾਈ ਜੀ ਨੂੰ ਪੁੱਛਿਆ ਸੀ ਨਾ ਤੇ ਉਹ ਕਹਿੰਦੇ ਕਿ ਅਸੀਂ ਤੇ ਕੁੱਛ ਨੀ ਪਾਉਂਦੇ ਨਾ ਇਨੋ ਨਾ ਸੋਡਾ ਤਾਵੀ ਭੁੱਲ ਜਾਂਦੇ ਨੇ
ਹਾਂਜੀ ਜਾਂ ਫਿਰ ਖਾਰਾ ਪਾਲੋ ਖਾਰੇ ਨਾਲ ਵੀ ਥੋੜਾ ਬਹੁਤਾ ਫਰਕ ਪੈ ਜਾਂਦਾ ਕਹਿੰਦੇ।
ਅੱਛਾ- ਅੱਛਾ।
ਹੂ,,,
ਖਾਰਾ ਜਿਹੜਾ ਸੋਡਾ ਮਿਲਦਾ ਹੈ ਜਿਹੜਾ ਬੋਤਲ ਅੱਛਾ- ਅੱਛਾ।
ਹੋਰ ਸੁਣਾ ਹਾਂਜੀ ਹੋਰ ਤੁਸੀਂ ਸੁਣਾਓ
ਬਸ ਠੀਕ ਹੈ ਗੇ ਆਂ ਵੇਹਲੇ ਬੈਠੇ ਹੋਏ ਆ
ਅੱਛਾ ਜੀ
ਹਾਂਜੀ।
ਹੋਰ ਤੁਸੀਂ ਕੀ ਬਣਾਇਆ ਅੱਜ
ਅਸੀਂ ਬਣਾਏ ਸੀ ਅੱਜ ਚਿੱਟੇ ਛੋਲੇ। ਹਾਂਜੀ
ਹੂ ਅੱਛਾ ਉਹ ਕਿੱਦਾਂ ਬਣਾਉਂਦੇ ਤੁਸੀਂ
ਬਸ ਉਹੀ ਮਤਲਬ ਕਾਲੇ ਛੋਲੇ ਜਿਵੇ ਮੇਰੇ ਕੋਲ ਦੋ
ਨਹੀਂ - ਨਹੀਂ, ਜੇ ਤਾਂ ਪੱਤੀ ਵਾਲੇ ਬਣਦੇ ਇੱਕ ਹਲਦੀ ਵਾਲੇ ਬੰਨੇ ਹਾਂ।
ਹਾਂਜੀ-ਹਾਂਜੀ ਮੈਂ ਜਿਵੇਂ। ਕਾਲੇ ਛੋਲੇ ਮੇਰੇ ਕੋਲ ਦੋ ਤਿੰਨ ਵਾਰੀ ਗੱਲੇ ਨਹੀਂ ਮੈਂ ਕਿਹਾ ਚਿੱਟੇ ਟਰਾਈ ਕਰਨੀ ਆ ਤੇ ਚਿੱਟੇ ਸਹੀ ਬਣ ਗਏ ਨੇ ਆ ਹਲਦੀ ਵਾਲੇ ਹੀ ਬਣਾਉਦੇ ਹਾਂ ਅਸੀਂ ਵੀ
ਅੱਛਾ ਜੀ। ਤੇ ਹਾਂ ਭਠੂੂਰਿਆਂ ਨਾਲ ਨਾ ਦੂਸਰੇ ਸਹੀ ਲੱਗਦੇ ਨੇ
ਹਾਂਜੀ।
ਨਾਲੇ ਘਰ ਤੇ ਸਾਰੇ ਘੱਟ ਵੱਧ ਹੀ ਬਣਾਉਂਦੇ ਨੇ ਉਹ
ਹਾਂ ਅਸੀਂ ਆਪੇ। ਨਾ, ਇੰਨਾ ਨੀ ਅਸੀਂ ਕਰਦੇ ਸਾਡੇ ਤਾਂ ਬਜਾਰੋਂ ਅਸੀਂ ਲੈ ਆਨੇਂ।
ਹਾਂਜੀ, ਨਾਲੇ ਪਤਾ ਕੀ ਹੈ, ਗਰਮੀ ਇੰਨੀ ਏ, ਗੈਸ
ਹਾਂ ਉਹ ਤਾਂ ਹੈ। ਹੂ, ਔਰ
ਹੋਰ ਵਧੀਆ ਤੁਸੀਂ ਦੱਸੋ ਮੰਮੀ ਠੀਕ ਰਹੇ ਬਜ਼ਾਰ ਗਏ ਨੇ ਸੀ
ਅੱਛਾ ਜੀ ਅੱਛਾ
ਹੋਰ ਸੁਣਾਓ ਤੁਸੀਂ
ਬਸ ਕੀ ਸੁਣਾਈਏ ਸਮਝ ਨਹੀਂ ਆ ਰਹੀ।
ਬੜੇ ਟਾਈਮ ਤੋਂ ਨਾ ਤੁਸੀਂ ਮਨਚੂਰੀਅਨ ਨਹੀਂ ਬਣਾਇਆ ਮਨਚੂਰੀਅਨ ਬਣਾਓ ਕਦੀ
ਕੋਈ ਨੀ ਬਣਾਵਾਂਗੇ ਬਸ ਉਹ ਨਾ ਇਹ ਹੈ ਕਿ ਕਹਿੰਦੇ ਟਾਈਮ ਨੀ ਹੈ। ਮਾਸੀ ਨੇ ਘਰ, ਆਏ ਮਿਸਤਰੀ- ਮੁਸਤਰੀ ਲੱਗੇ ਦੇ ਸੀ। ਤੇ ਤਾਂ ਕਰਕੇ ਟਾਈਮ ਨੀ ਮਿਲਦਾ ਪਿਆ ਕੋਈ ਨੀ ਜਦੋਂ ਬਣਾਵਾਂਗੇ ਤੁਹਾਨੂੰ ਖਾਵਾਂਗੇ ਜ਼ਰੂਰ
ਅਸੀ ਵੀ ਬਣਾਏ ਸੀ ਇੱਕ ਵਾਰੀ ਟਰਾਈ ਕੀਤਾ ਸੀ ਮੈਂ ਇਥੇ ਬਣਾ ਕੇ, ਤੇ ਮੈਂ ਵੀ ਇੱਕ ਵਾਰੀ ਬਣਾਏ ਸੀ। ਛੁੱਟੀ ਮਾਰਚ ਦੀ ਛੁੱਟੀਆਂ ਹੈਗੀਆਂ ਸੀ ਸਾਡੀ।
ਹੂੰ, ਹੂੰ।
ਬਣਾ ਤੋਂ ਬਾਅਦ ਤਾਂ ਮੈਂ ਟਰਾਈ ਕੀਤੀ ਸੀ ਬਣਾ ਕੇ ਬੜੀ ਸਵਾਦ ਬਣਨੀ ਸੀ।
ਹਾਂ-ਹਾਂ,
ਹੂੰ, ਮੈਂ, ਨਾ ਮਤਲਬ ਜਿਵੇਂ ਜ਼ਿਆਦਾ ਨੀ ਲਿਆ ਸੀ, ਕੁਛ ਵੀ ਕਿਉਂਕਿ ਮੈਨੂੰ ਬਣਾਣਾ ਆਦਾ ਨੀ ਮੰਮੀ ਨੇ ਵੀ ਮੇਰੇ ਕਦੀ ਨੀ ਬਣਾਏ। ਤੇ ਅਸੀਂ ਪਹਿਲੀ ਵਾਰ ਟਰਾਈ ਕੀਤੇ ਸੀ ਰਲ ਕੇ, ਤੇ ਬੜੇ ਵਧੀਆ ਬਨੰਦੇ ਸੀ।
ਅੱਛਕਰੀ
ਫਿਰ ਉਸ ਤੋਂ ਬਾਅਦ ਬਣਾਏ ਨਹੀਂ ਸੋਚ ਹੁਣ ਗਰਮੀਂ ਹੈ ਬਸ ਥੋੜਾ ਮੌਸਮ ਠੀਕ
ਹਾਂ-ਹਾਂ, ਅੱਜ ਗਰਮੀਂ ਵੀ ਬਹੁਤ ਜ਼ਿਆਦਾ ਪੈਂਦੀ ਫਿਰ ਸੋਚਾਂ। ਰੋਟੀ ਨੀ ਬਣਾਈ ਜਾਂਦੀ, ਤੇ ਐਹੋ ਜਿਹੀ ਚੀਜ਼ ਬੰਦਾ ਕਿੱਥੋਂ ਬਣਾਵੇ?
ਹਾਂਜੀ-ਹਾਂਜੀ ਇੱਕ ਤਾਂ ਜਿਵੇਂ ਗ੍ਰੇਵੀ ਵਾਲੇ ਹੁੰਦੇ ਨੇ ਨਾ, ਇੱਕ ਮੈਂ ਸੁਣਿਆ ਸੁੱਕੇ ਮਨਚੂਰੀਅਨ ਵੀ ਹੁੰ।
ਹਾਂ ਸੁੱਕਾ ਤਾਂ ਵੈਸੇ ਹੁੰਦਾ, ਜਿਦਾਂ ਉਹ ਖਾਣ ਲਈ ਸਨੈਕਸ ਵਗੈਰਾ ਹੋ ਗਏ।
ਹਾਂ ਜਿਵੇਂ ਬਸ ਉਹਨੂੰ ਫਰਾਈ ਕਰ ਲਓ ਤੇ ਨਾਲ ਕ।
ਜਿਹੜਾ ਜੇ ਗਰੇਵੀ ਵਾਲਾ ਥੋੜ੍ਹਾ ਉਹੰਦੇ ਨਾਲ ਰੋਟੀ ਲੱਗ ਜਾਂਦੀ ਐ।
ਹਾਂਜੀ,
ਤੇ ਜਿਹੜਾ ਉਦਾ ਬਣਕੇ ਸੁੱਕੇ ਉਹ ਫਿਰ ਸਨੈਕਸ ਦੇ ਤੋਰਿਆ ਜਾਂਦਾ।
ਹਾਂ ਜਿਵੇਂ ਉਹਦੇ ਨਾਲ ਗ੍ਰੀਨ ਚਿੱਲੀ ਜਾਂ ਕੈਚਅੱਪ ਕੁੱਛ ਵੀ ਕਰ ਦੋ ਸਰਵ ਵਧੀਆ ਲੱਗਦਾ, ਹੁਣ ਤੇ ਬਹੁਤ ਚੀਜ਼ਾਂ ਆ ਗਈਆਂ ਨੇ। ਫਰੈਂਚ ਫਰਾਈਜ਼ ਹੋ ਗਿਆ, ਤੇ ਇੱਕ ਟੋਡਲਰ ਜਿਹਾ ਬਣਦਾ ਏ ਆਲੂ ਦਾ।
ਨਿਊਟਰੀ ਦੇ ਬੜੇ ਵਧੀਆ ਹੁੰਦੇ ਆ, ਨਿਊਟਰੀ ਹੁੰਦੀ ਨਾ ਉਹਦੇ ਬਣਾਓ ਮਨਚੂਰੀਅਨ ਬਹੁਤ ਵਧੀਆ ਬਣਦਾ ਖਾਣ ਲਈ, ਸਨੈਕਸ ਵਗੈਰਾ।
ਅੱਛਾ-ਅੱਛਾ, ਉਹ ਕਿਵੇਂ ਬੰਨਦੇ ਨੇ?
ਬਸ ਨਿਊਟਰੀ ਲੈ ਲੋ ਮੋਟੀ ਨਿਊਟਰੀ ਹੁੰਦੀ ਨਾ।
ਅੱਛਾ-ਅੱਛਾ,
ਉਹਨੂੰ ਪਿਹੋ ਲੋ ਅਗਰ ਜੇ ਉਹ ਟਾਈਮ ਤੁਹਾਡੇ ਕੋਲ ਜਿਆਦਾ ਨਹੀਂ ਹੈ, ਤੇ ਫਿਰ ਗਰਮ ਪਾਣੀ ਚ ਤੁਸੀਂ ਕਰ ਲਓ, ਉਹਨੂੰ ਜਿਨ੍ਹਾਂ ਕੁ ਉਬਾਲ ਲੋੋ ਥੋੜ੍ਹੀ ਦੇਰ, ਨਹੀਂ ਜੇ ਟਾਈਮ ਤੁਹਾਡੇ ਕੋਲ ਜ਼ਿਆਦਾ, ਤੇ ਫਿਰ ਮਤਲਬ ਤੁਸੀਂ ਪਾਣੀ ਚ ਭਿਓ ਕੇ ਰੱਖ ਦਿਓ। ਜੇ ਜਿੱਦਾਂ ਸ਼ਾਮੀ ਬਣਾਣਾ ਹੋਵੇ, ਸਵੇਰੇ ਭਿਓ ਦੋ ਤੁਸੀਂ ਘੈਂਟਾ ਕੁ ਪਹਿਲੇ ਭਿਓ ਦੋ। ਹਾਂ, ਫਿਰ ਉਹਨੂੰ ਨੂੰ ਭਿਓ ਕੇ, ਅ ਨਿਚੋੜ ਕੇ, ਚੰਗੀ ਤਰ੍ਹਾਂ ਪਾਣੀ ਨਾਲ ਧੋਕੇ ਉਹਦੇ ਵਿੱਚ ਹਲਕਾ ਜਿਹਾ, ਉਹ ਪਾ ਦੋ ਅਰਾਰੋਟ ਪਾ ਦੋ।
ਅੱਛਾ-ਅੱਛਾ,
ਤੇ, ਨਮਕ-ਮਰਚ ਪਾ ਲੳ, ਜੋ ਆਪਣੇ ਟੇਸਟ ਦੇ ਅਨੁਸਾਰ।
ਹਾਂਜੀ ਮਸਾਲੇ ਵਗੈਰਾ।
ਹਾਂਜੀ, ਫਿਰ ਉਹਨੂੰ ਗੋਲ ਕੀ ਕਹਿੰਦੇ? ਉਹਨੂੰ ਮਿਕਸ ਕਰਕੇ ਰਿਫਾਂਇਡ ਚ ਤਲ ਲੋ ਜਾਂ ਤੇਲ ਪਤਾ ਨੀ ਜਿਸ ਚ ਤੁਸੀਂ ਜੋਸੀਂ ਜੂਸ ਕਰਦੇ ਹੋ ਜੂਸ। ਹੂੰ,
ਐਹ ਨਾ, ਮਤਲਬ ਅਸੀਂ ਬਜ਼ਾਰੋਂ ਬੜੀ ਵਾਰੀ ਖਾਧੇ ਨੇ, ਪਰ ਕਦੀ ਘਰ ਨੀ ਟਰਾਏ ਕੀਤੇ ਹੈਗੇ। ਮਤਲੱਬ ਸਵਾਦ ਬੜੇ ਲੱਗਦੇ ਨੇ, ਘਰ ਨਾ ਮਤਲਬ ਮੈਂ ਕਈ ਵਾਰੀ ਵੇਖ। ਕਿ ਰੈਸਪੀ ਤੇ ਸਮਝ ਨੀ ਆਂਦਾ ਕਿਵੇਂ ਬਨਾਣਾ, ਹੁਣ ਤੁਸੀਂ ਦਸਿਆ ਨਾ, ਟਰਾਏ ਕਰਾਂਗੀ।
ਬਹੁਤ ਵਧੀਆ ਲੱਗਦੇ ਨੇ,
ਹਾਜੀ,
ਹੂੰ,
ਹੋਰ ਦੱਸੋ?
ਬਸ ਆਹੀ ਚੀਜ਼ਾਂ
ਸ
ਹਮ ਹਾਂ, ਤੁਸੀ ਨਹੀਂ ਕੁੱਛ ਬਣਾਉਂਦੇ?
ਬਸ, ਲੱਗੇ ਰਹਿੰਦੇ ਆ ਕਦੀ ਪਾਸਤਾ, ਕਦੀ ਮਕਰੋਨੀ, ਕਦੀ ਐ
ਹਾਂਜੀ।
ਗਿਆ ਸੈਂਡਵਿਚ ਹੋ ਗਏ। ਮਤਲੱਬ ਸਾਡੇ ਘਰ ਨਾ ਮਤਲੱਬ ਪਾਪਾ ਮੇਰੇ ਖਾ ਹੀ ਲੈਂਦੇ ਨੇ ਖੁਸ਼ ਹੋ ਕੇ ਇਹ ਸਬਜ਼ੀ ਚੀਜਾਂ। ਤੇ, ਫਿਰ ਮੈਂ ਨਾ ਉਹਨਾਂ ਵਾਸ ਤੇ ਕਦੀ, ਕਦਾਰ ਬਣਾ ਤਾ ਥੋੜਾ ਜਿਹਾ ਤੇ ਗਰਮ, ਗਰਮ ਬਸ ਉਹਨਾ ਨੂੰ ਖਵਾਇਆ। ਮੰਮੀ ਵੀ ਇੰਨਾ ਨੀ ਖਾਂਦੀ ਹੈਗੀ ਤੇ ਨਾ ਮੇਰੇ ਤੋਂ ਖਾਇਆ ਜਾਂਦਾ ਹੈ।
ਹੂੰ
ਪਾਪਾ, ਥੋੜਾ ਬਹੁਤ ਖਾ ਲੈਂਦੇ ਨੇ ਫਿਰ ਪਾਪਾ ਵਾਸਤੇ ਉਸ ਟਾਈਮ ਬਣਾ ਦੇ ਨੇ ਨਾਲ ਅਸੀ ਥੋੜਾ ਥੋੜਾ ਖਾ ਲੈਂਦੇ ਹਾਂ।
ਟੱਪ ਅੱਗੇ ਵ ਲਿਆਓ ਆਓਂ ਟੱਪ ਅਗੇ। ਗ ਕਰ ਹੋਰ ਸੁਣਾਓ? ਹੈਲੋ।
ਠ
ਹੈਲੋ, ਹੈਲੋ। ਹੈਲੋ, ਹਾਂਜੀ, ਹਾਂਜੀ ਅਵਾਜ਼ ਨਹੀਂ ਆ ਰਹੀ ਸੀ ਤੁਹਾਡੀ ਹੈਲੋ।
ਅੱਛਾ ਅੱਛਾ, ਹਾਂਜੀ ਹਾਂਜੀ।
ਆਈ ਅਵਾਜ਼? ਹਾਂਜੀ, ਅਵਾਜ਼ ਨਹੀਂ ਆ ਰਹੀ ਹਾਂ।
ਛ ਛ
ਹੋਰ, ਕੱਲ ਸੰਡੇ ਫਿਰ ਘੁੰਮਣ ਜਾਣਾ ਹੋਣਾ ਕਿਤੇ ਤੁਸੀਂ?
ਨਹੀਂ, ਨੀ ਮੁਸ਼ਕਿਲ ਹੀ ਹੈਗਾ ਕਾਮ ਦਾ ਇੱਕ ਦਿਨ ਸਾਰਾ। ਨਾਲੇ ਮੈਂ, ਠੀਕ ਨੀ ਹੈਗੀ ਫੀਵਰ ਹੋਇਆ ਦਾ ਸੀ।
ਅੱਛਾ ਜੀ।
ਹਾਂ, ਅਸੀਂ ਨਾ ਘੁੰਮਣ ਗਏ ਸੀ ਰਿਸ਼ੀਕੇਸ਼ ਤੇ ਫੇਰ ਥਕਾਵਟਾਂ ਹੋ ਗਈਆਂ ਤੇ ਨਾਲ ਅਸੀਂ ਨਾ ਜਿਵੇਂ ਬਾਰਿਸ਼ ਚ ਗਿੱਲੇ, ਗਿੱਲੇ ਹੁੰਂਦੇ ਆਏ ਰਸਤੇ ਚ ਬਾਰਿਸ਼ ਆਉਂਦੀ ਸੀ ਬੜੀ ਉਹਦੇ ਕਾਰਨ ਬੁਖਾਰ ਹੋ ਗਿਆ ਫੇਰ।
ਆ ਹਾਂ।
ਹਾਂਜੀ।
ਹਮ।
ਬਸ ਏ ਹੀ ਹੈਗਾ ਗਰਮੀ ਆਏ ਤੇ ਬੁਖਾਰ ਸਰਦੀ ਆਏ ਤੇ ਵਾਇਰਲ ਬੜੇ ਫੈਲਦੇ ਨੇ ਨਾ, ਜਿਵੇਂ ਹੁਣ ਹਾਂਜੀ।
ਗਰਮੀ ਦਾ ਵੀ ਹੋ ਜਾਂਦਾ ਬੁਖਾਰ।
ਹਾਂਜੀ, ਹੁਨ ਜਿਵੇਂ ਜਾਂਦੀ ਗਰਮੀ ਹੈ ਨਾ ਤੰਗ ਕਰੇਗੀ।
ਹਾਂ, ਨਾਲ ਸਕੂਲ ਵਗੈਰਾ ਵੀ ਜਾਣਾ ਫਿਰ ਉਹ ਵੀ, ਉਹ ਵੀ ਗਰਮੀ ਹੋ ਜਾਣੀ।
ਗਰਮ, ਸਰਦ ਹੋ ਜਾਂਦੀ ਹੈ ਹਾਂਜੀ, ਹਾਂਜੀ।
ਹਾਂ।
ਤੁਸੀਂ ਆਉਣਾ ਕਦੀ ਘਰ ਚੱਕਰ ਲਾਉਣਾ।
ਕੋਈ ਨੀ, ਆਵਾਂਗੇ। ਚਲੋ ਫਿਰ ਓਕੇ, ਓਕੇ ਬਾਏ।